ਹੈਲੋ,
ਹੈਲੋ ਹਾਂਜੀ ਵਧੀਆ ਜੀ ਵਧੀਆ ਹੋਰ, ਤੁਸੀਂ ਦੱਸੋ?
ਮੈਂ ਵੀ ਠੀਕ ਹਾਂ ਹੋਰ ਕੀ ਕਰਦੇ ਸੀਗੇ।
ਬਸ ਕੁਛ ਨੀ ਬਸ ਹੁਣੇ ਕੰਮ ਤੋਂ ਆਇਆ ਸੀ ਬਸ ਲੇਟ ਆਇਆ।
ਠੀਕ ਐ ਤੇ ਤੁਹਾਡੇ ਡੇਲੀ ਅਪ ਡਾਉਨ ਕਰਦੇ ਔ ਤੁਸੀ ਆਪਣਾ ਕੰਮ ਤੇ ਜਾਨੇ ਐ, ਤੁਹਾਡੇ ਵਿਚਾਰ ਵਿੱਚ ਅਗਰ ਇਹੀ ਵਰਕ ਫਰੋਮ ਹੋਮ ਹੋਵੇ। ਘਰੋਂ ਕੰਮ ਕਰਨਾ ਹੋਵੇ।
ਵਾਹਿਗੁਰੂ, ਹਾਂਜੀ-ਹਾਂਜੀ।
ਹਮ, ਦੇਖੋ ਜੀ ਅ ਕੁਛ ਤੇ ਕੰਮ ਐਸੇ ਨੇ ਜਿਹੜੇ ਵਰਕ ਫਰੋਮ ਹੋਮ ਹੋਮ ਹੋ ਸਕਦੇ ਨੇ ਲੇਕਿਨ ਕੁਛ ਕੰਮ ਐਸੇ ਹੁੰਦੇ ਨੇ ਜੋ ਵਰਕ ਫਰੋਮ ਹੋਮ ਹੋ ਨਹੀਂ ਸਕਦੇ।
ਬਿਲਕੁਲ।
ਹਾਂਜੀ, ਜਿੱਦਾਂ ਕਿ ਲ ਲਓ ਜਿੱਦਾਂ ਕੋਈ ਕੋਲਿੰਗ ਦਾ ਕੰਮ ਹੋਏ ਜਾਂ ਕਿਸੇ ਦਾ ਲੈਪਟੋਪ ਤੋ ਕੰਮ ਹੋਏ। ਉਹ ਤੇ ਵਰਕ ਹੋਮ ਹੋ ਸਕਦੇ ਨੇ ਠੀਕ ਹੈ ਤੇ ਜੇਕਰ ਤਾ ਕਈਆਂ ਦਾ ਕੰਮ ਹੁੰਦਾ ਹੈ ਕਾਰ ਮਕੈਨਿਕ ਦਾ ਠੀਕ ਹੈ ਪਹਿਲੇ, ਠੀਕ ਉਹਨਾਂ ਦਾ ਨਹੀਂ ਹੁੰਦਾ।
ਹੂੰ,
ਹਾਂਜੀ-ਹਾਂਜੀ ਤੇ ਜਿੱਦਾਂ ਕਿ ਜਿੱਦਾਂ ਸਾਡੀ ਆਪਣੀ ਫੈਕਟਰੀ ਠੀਕ ਹੈ ਸਾਡਾ ਹੋਰ ਜਿਦਾ ਘਰ ਬਹਿ ਕੇ,
ਹੂੰ,
ਅਭ ਮਤਲਬ ਕੰਡੀਸ਼ਨ ਤੇ ਮੈਂ ਕਹਿੰਦੇ ਨਾ ਕੰਡੀਸ਼ਨ ਦੇ ਹਿਸਾਬ ਨਾਲ ਐ।
ਹਾਂ-ਹਾਂਜੀ, ਕੰਡੀਸ਼ਨ ਦੇ ਹਿਸਾਬ ਨਾਲ ਜਿਵੇਂ ਆਪਣਾ ਆਈ ਟੀ ਤਾਂ ਲਗਾ ਲਈਏ ਤੇ ਮੋਸਟਲੀ ਵਰਕ ਫਰੋਮ ਹੋਮ ਮਿਲ ਜਾਂਦਾ ਏ। ਇਹੀ ਅਗਰ ਆਪਾਂ ਅਗਰ ਆਪਾਂ ਹੈਲਥ, ਹੈਲਥ ਕੇਅਰ ਵਿੱਚ ਲਗਾ ਲਈਏ ਤੇ ਸਾਨੂੰ ਪੇਸ਼ੈਂਟਸ ਨੂੰ ਅਟੈਂਡ ਕਰਨਾ ਹੀ ਪਏਗਾ।
ਹਾਂਜੀ ਸਹੀ ਗੱਲ ਏ, ਦੇਖੋ ਕੰਡੀਸ਼ਨ ਪਲਹੇ ਹੋ ਗਈ ਨਾ
ਹੂੰ, ਅਗਰ ਆਪਾਂ ਆਈਟੀ ਵੀ ਜਨਤਾ ਮਤਲਬ ਉਹ ਪੈਸੇ ਵੀ ਸਾਨੂੰ ਵਰਕ ਫਰੋਮ ਹੋਮ ਦੇ ਬੜੇ ਆਪਸ਼ਨਸ ਨੇ। ਜ਼ਰੀਏ ਨੇ ਉਹ ਜ਼ਿਆਦਾ ਮਿਲ ਜਾਂਦੇ ਨੇ। ਕੀ ਸਾਨੂੰ ਜਾਣ ਦੀ ਲੋੜ ਨਹੀਂ ਆ ਜਿਹੜੀ ਕੰਪਨੀ ਆ ਤੇ ਪੈਸੇ ਬਚ ਜਾਂਦੇ ਨੇ ਸਾਡੇ ਵੀ ਕਿੰਨੇ ਸਾਨੂੰ ਜਿਹੜਾ ਆ ਟਰੈਵਲਿੰਗ ਦਾ ਟਾਈਮਿੰਗ ਐਨਡ ਸਾਡੇ ਜਿਹੜੇ ਖਰਚਾ ਲੱਗਣਾ ਉੱਤੇ ਉਹ ਬਚ ਜਾਂਦਾ।
ਤਰੱਕੀ ਹੁਣ ਪਿੱਛੇ ਹੋਇਆ ਸੀ ਐ ਤੁਹਾਡਾ ਯੁੱਧ ਛੜਿਆ ਸੀ ਪਿੱਛੇ ਏ ਨਾਮ ਭੁੱਲ ਗਿਆ ਮੈਂ ਕੰਟਰੀ ਦਾ।
ਗੁਰਮੁੱਖੀ
ਜਿਹੜੇ ਹੋਏ ਨੀ ਸੀ ਪਿੱਛੇ ਅ ਤੇਲ, ਤੇਲ ਦੇ ਜਾ ਕੇ ਰੋਕ ਲਿਆ ਸੀ। ਤਾਂ ਯੁੱਧ ਛਿੜ ਗਿਆ ਸੀ। ਹਾਂਜੀ-ਹਾਂਜੀ, ਰਾਤ ਦਾ ਤੇ। ਸਾਡੇ ਮੋਦੀ ਸਾਹਿਬ ਨੇ ਕੀ ਕਿਹਾ ਸੀ ਕਿ ਬਈ ਅਹ ਜਿੱਦੋਂ ਤੇਲ ਆਣਾ। ਬੰਦ ਹੋ ਗਿਆ ਹੈ ਤੇ ਤੁਸੀਂ ਕਹਿਣਾ ਮੈਂ ਘਰ ਬੈਠ ਕੰਮ ਕਰ ਸਕਦੇ ਹੋ ਹੋਮ ਫੋਰਮ ਵਰਕ ਕਰ ਸਕਦੇ ਹੋ ਤੁਸੀਂ। ਹੂੰ ਘਰ ਬੈ ਕੇ ਤੇ ਕਈ ਕੰਪਨੀਆਂ ਨੇ ਇਸ ਤਰ੍ਹਾਂ ਕਿਉਂਕਿ ਦੇਖੋ ਹੁਣ ਮੈਂ ਜਦ ਮੰਨ ਲਓ ਮੈਂ ਅਗਰ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਵਾ ਤੇ ਮੈਂ ਜਾਵਾਂਗਾ। ਮੈਂ ਕਿਸੇ ਸਾਧਨ 'ਚ ਜਾਵਾਂਗਾ। ਬਾਈਕ ਤੇ ਜਾਂ ਗੱਡੀ ਤੇ ਜਾਂ ਆਟੋ ਕਰਾਂਗਾ ਦੇਖੋ ਉਹ ਵੀ। ਨਾਲ ਜਾਂ ਡੀਜ਼ਲਾਂ ਚੱਲ ਰਹੀਆਂ ਨੇ ਠੀਕ ਹੈ ਹੂੰ ਦੇਸ਼। ਇਸਦੇ ਵਿੱਚ ਉਹ ਜੀ ਗੈਸ ਦੀ ਤੇ ਪੈਟਰੋਲ ਦੀ ਸਮੱਸਿਆ ਆ ਗਈ ਸੀ। ਤੇ ਉਹ ਕੰਡੀਸ਼ਨ ਦੇ ਹਿਸਾਬ ਤੇ। ਕਈ ਕੰਪਨੀਆਂ ਨੇ ਕੀਤਾ ਵੀ ਕਿ ਬਈ ਘਰ ਬਹਿ ਕੇ। ਇਹ ਕੰਮ ਕਰਨਾ ਉਹਨਾਂ ਕੀ ਹੋਇਆ ਇੱਕ ਤੇ ਕਮਪ ਕੰਪਨੀਆਂ ਨੂੰ ਕੰਪਨੀਆਂ ਦੇ ਵਿੱਚ ਜਿਹੜਾ ਏਸੀ ਵਗਰਾ ਚੱਲਦਾ ਸੀ ਬਿਜਲੀ ਵਗੈਰਾ ਘੱਟ ਯੂਜ ਹੋਈ। ਉਹਨਾਂ ਦਾ ਬਿਜਲੀ ਦਾ ਬਿੱਲ ਬਚ ਗਿਆ ਦੂਜਾ ਜਿਹੜਾ ਹਾਂਜੀ ਹਾਂਜੀ ਦੂਜਾ ਜਿਹੜਾ। ਆਉਣ ਜਾਣ ਦੇ ਵਿੱਚ ਪੈਟਰੋਲ ਲੱਗਣਾ ਸੀ। ਉਹ ਬਚ ਗਿਆ। ਨਾਲੇ ਹੁਣ ਤੁਸੀਂ? ਹੋਰ ਦੇਖੋਗੇ ਅਹ ਅੱਜ ਦੇ ਟਾਈਮ ਵਿੱਚ ਐਕਸੀਡੈਂਟ ਵਗੈਰਾ ਕਿੰਨੇ ਹੋ ਰਹੇ ਨੇ? ਅਗਰ ਕਿਸੇ ਨੂੰ ਹੋਮ ਫੋਰਮ ਵਰਕ ਮਿਲ ਰਿਹਾ ਹੈ ਇਸ ਤੋਂ ਵਧੀਆ ਵਧੀਆ ਗੱਲ ਹੈ। ਨਹੀਂ ਬਈ।
ਹਾਂ। ਮੇਰੀ ਲਾਈਫ ਵਿੱਚ ਟਾਈਮ ਦੀ ਕਦਰ ਹੋਣੀ ਅ ਹੂੰ। ਟਾਈਮ ਸੇਵ ਹੋ ਜਾਂਦਾ ਹੈ।
ਦੇਖੋ ਸ਼ਹਿਰ ਸ਼ਹਿਰ ਦਾ ਥਾਵੇ ਹੈ। ਜਿਸ ਤਰ੍ਹਾਂ ਤੁਸੀਂ ਦਿੱਲੀ ਵਰਗੇ ਸ਼ਹਿਰ ਚਲਾ ਲਓ ਅਗਰ ਤੁਸੀਂ ਔਫਸ। ਜਾਣਾ ਘਰੋ ਨਿਕਲਣਾ ਮੰਨ ਲਓ ਤੁਹਾਡਾ ਉੱਥੇ ਦੋ ਕਿਲੋਮੀਟਰ। ਦੂਰ ਵੀ ਹੈ ਨਾ ਫੇਰ ਵੀ ਤੁਹਾਨੂੰ ਮੈਂ ਕਹਿੰਦਾ ਚਾਲੀ ਤੋਂ ਪੰਤਾਲੀ ਮਿੰਟ ਆਰਾਮ ਨਾਲ ਮਾਮਲੀ ਗੱਲ ਲੱਗ ਜਾਏਗੀ। ਕਿਉਂਕਿ ਤਕਰੀਬਨ। ਸਾਰਿਆਂ ਦੇ ਔਫਸ ਦਾ ਟਾਈਮ ਇੱਕੋ ਹੀ ਹੁੰਦਾ ਦਸ ਤੋਂ ਲੈ ਕੇ ਜਾ ਤੇ ਨੋ ਤੋਂ ਲੈ ਕੇ ਦਸ ਗਿਆਰਾਂ ਵਜੇ। ਦੇ ਵਿੱਚ ਵਿੱਚ ਹੀ ਹੁੰਦਾ ਹੈ ਤੇ ਉਸ ਟਾਈਮ ਸਾਰੀਆਂ ਦੇ ਇੱਕਠੇ। ਇਕੱਠੇ ਹੀ ਨਿਕਲਦੇ ਨੇ ਤੇ ਰੋਡ ਤੇ ਪੂਰਾ ਰਸ਼ ਹੋ ਜਾਂਦਾ ਹੈ ਇਕੱਠਾ।
ਟ੍ਰੈਫਿਕ ਜਾਮ ਹੋ ਜਾਂਦਾ ਹੈ। ਪੋਲਿਊਸ਼ਨ ਹੋ ਜਾਂਦਾ ਹੈ।
ਪੋਲਿਊਸ਼ਨ ਵੀ ਕਾਫ਼ੀ ਹੁੰਦਾ ਐ। ਠੀਕ ਹੈ ਪੈਟਰੋਲ ਡੀਜ਼ਲ ਦੀ ਵੇਸਟੇਜ ਵੀ ਖ਼ਤਮ ਹੁੰਦੀ ਹੈ ਕਿਉਂਕਿ ਜਦ ਤੱਕ। ਟ੍ਰੈਫਿਕ ਰਹੇਗੀ ਔਰ ਗਾੜੀ ਚਲੇਗੀ ਛੋਟੀ ਗੇਅਰ ਤੇ। ਜਿੰਨਾ ਜ਼ਿਆਦਾ ਪੀਏਗੀ ਉਹ।
ਬਿਲਕੁਲ।
ਹਾਂਜੀ ਹਾਂਜੀ ਦੇਖੋ ਜਿੱਥੇ ਤਾਂ। ਹੋ ਸਕਦਾ ਪੋਸੀਬਲ ਉੱਥੇ ਤੇ ਫੇਰ ਹੋਮ ਫੋਰਮ ਵਰਕ ਹੋਣਾ ਚਾਹੀਦਾ ਹੈ। ਜੋ ਨਹੀਂ ਪੋਸੀਬਲ ਹੈ ਉਹ ਆਪਣਾ ਉੱਥੇ ਜਾ ਕੇ ਕੰਮ ਕਰੇ ਹਾਂਜੀ।
ਹੂੰ ਮੈਂ ਵੀ ਇਹੀ ਕਹਿ ਰਹੀ ਸੀ ਕੀਗੀ ਕਿ। ਇਹ ਤੇ ਲਾਈਕ ਏਦਾਂ ਹੁੰਦਾ ਕਿ ਵਰਕ ਫਰੋਮ ਹੋਮ ਦੇ ਨੁਕਸਾਨ ਦੇ ਫਾਇਦੇ ਵੀ ਆ ਕਿ ਆਪਾਂ ਬਾਹਰ। ਜਾ ਕੇ ਆਪਾਂ ਪਬਲਿਕ ਨਾਲ ਮਿਲਦੇ ਹੀ ਨਹੀਂ ਹਾਂ ਸਾਡੇ ਜ਼ਿਆਦਾ ਫਰੈਂਡ ਸਰਕਲ ਨੀ ਹੁੰਦਾ ਇੱਕ। ਹੈ ਕਿ ਉਹਦਾ ਇਹ ਫਾਇਦਾ ਕਿ ਆਪਾਂ ਕਿਸੇ ਦੇ ਡਾਇਰੈਕਟਪ ਕਪੀਟੀਸ਼ਨ ਦਾ ਹੁੰਦਾ ਆ। ਚਲੋ ਟੀਮ ਹੈ ਔਫਿਸ ਹੈ ਪਰ ਆਪਣਾ ਡਾਇਰੈਕਟ। ਕੰਪੀਟੀਸ਼ਨ ਐ ਜਿਸ ਤਰ੍ਹਾਂ ਕੀ ਇੱਕ ਦੂਸਰੇ ਦੀ ਇਲਾਕੇ 'ਚ ਨਹੀਂ ਆ ਪਰ ਇੱਥੇ ਉਹ ਚੀਜ਼ ਨਹੀਂ ਹੁੰਦੀ। ਇੱਕ ਇੱਕ ਬੰਦਾ ਸੰਸੀਅਰਲੀ ਹੈ। ਆਪਣਾ ਬੈਠ ਕੇ ਕੰਮ ਕਰ ਸਕਦਾ ਹੈ ਜਦੋਂ ਮਰਜ਼ੀ ਲੌਗਨ ਲੌਗਨ ਟਾਈਮ। ਤੇ ਲੌਗਨ ਕਰਨਾ ਨਾ ਕਿਤੇ ਜਾਣਾ ਪੈਣਾ ਨਾ ਕੁਛ। ਐਂਡ ਆਪਣੇ ਰਿਲੈਕਸ ਕੱਪੜਿਆਂ ਵਿੱਚ ਆਰਾਮ ਨਾਲ। ਬੈਠ ਕੇ ਪੂਰਾ ਦਿਨ ਅਹ। ਰੈਡੀ ਹੋਣ ਦੀ ਟੈਂਸ਼ਨ ਵੀ ਨਹੀਂ ਹਾਂ ਰੈਡੀ ਹੋਣ ਦੀ ਟੈਂਸ਼ਨ ਨਹੀਂ ਹੁੰਦੀ। ਕਿਤੇ ਜਾਣ ਦੀ ਓ ਟੈਨਸ਼ਨ ਨੀ ਹੁੰਦੀ ਕਿ ਆਪਾਂ ਟਾਈਮ ਮੀਂ ਨੇਰੀ ਹੋ ਪਿਆ ਜਾਂ ਜ਼ਾਦਾ ਸਰਦੀ ਓ, ਗਈ ਜ਼ਿਆਦਾ ਗਰਮੀ ਓ ਗਈ। ਉਸ ਤੋਂ ਵੀ ਸੇਵ ਹੋ ਜਾਂਦਾ।
ਸਈ ਗੱਲ ਐ। ਕਾਫੀ ਟੈਮ ਦੇਖੋ ਕਾਫੀ ਟੈਮ ਬਚ ਜਾਂਦਾ ਬੰਦੇ ਦਾ। ਦੇਖੋ ਨਾ ਜਾਦਾ ਤਿਆਰ ਸ਼ਿਆਰ ਹੋਣਾ। ਦੇਖੋ ਬਾਰ ਜਾਣਾ ਔਫਿਸ ਜਾਣਾ ਬੰਦੇ ਨੇ ਅਪਣਾ ਦੇਖੋ ਨਾਣਾ ਧੋਣਾ ਕੁਛ ਵਗੈ ਕੋਟ ਵਗੈਰਾ ਜੋ ਵੀ ਔਰ ਏ ਜੇੜੇ ਔਫਿਸ ਜੋ ਡਰੈਸ ਏ ਉਨਾ ਜੋ ਵੀ ਹੁੰਦਾ ਐ।
ਹੂੰ।
ਘੱ ਤੋਂ ਘੱਟ ਦੇ ਕੋ ਇੱਕ ਬੰਦੇ ਨੂੰ ਤਿਆਰ ਹੋਣ ਆਸੇ ਆਦਮੀ ਨੂੰ ਤੇ ਘੱਟ ਤੋਂ ਘੱਟ ਪੰਤਾਲੀ ਤੋਂ ਪੰਜਾਹ ਮਿੰਟ ਇੱਕ ਘੰਟਾ ਤੇ ਚਾਈਦਾ ਚਾਈਦਾ ਐ। ਠੀਕ ਹੈ ਅਗਰ ਓ ਜਿਥੇ ਲੇਡੀਜ਼ ਤੇ ਉਨੂੰ ਮੈਂ ਕੇਂਦਾ ਉਨੂੰ ਦੋ ਕੁ ਘੰਟੇ ਚਈਦੇ ਨੇ। ਕਿਉਂਕਿ ਉਨੇ ਘਰ ਦਾ ਕੋਈ ਕੋਈ ਕੰਮ ਨਿਪਟਾਣਾ ਹੁੰਦਾ। ਹ, ਦੇਖੋ ਆਪ ਤਿਆਰ ਹੋਣਾ। ਨਾਲ- ਨਾਲ ਦੇਖੋ ਹੁਣ ਸਵੇਰੇ ਸਵੇਰੇ ਬੰਦਾ ਉੱਠਦਾ। ਸੌ ਕੰਮ ਹੁੰਦੇ ਨੇ ਬੰਦੇ ਨੂੰ। ਠੀਕ ਏ। ਨਾਸ਼ਤਾ ਵਗੈਰਾ ਕਰਨਾ ਜਾਂ ਕੁਛ ਵੀ। ਲੇਡੀਜ਼ ਨੂੰ ਵੀ ਘੱਟ ਤੋਂ ਘੱਟ ਦੋ ਢਾਈ ਘੰਟੇ ਲੱਗ ਜਾਂਦੇ ਨੇ ਤਿਆਰ ਹੁੰਦੇ।
ਹਾਂ, ਤੇ ਲੇਡੀਸ ਵਾਸਤੇ ਵਰਕ ਫਰੇਮ ਹੋਮ ਦੀ ਔਪਸ਼ਨ ਅਛੀ ਏ। ਕਿਉਕਿ ਆਪਣੇ ਨਾਲ ਬਚਿ- ਬੱਚਿਆਂ ਨੂੰ ਦੇਖ ਸਕਦੀ, ਨਾਲ ਕੰਮ ਕਰ ਸਕਦੀ, ਨਾਲ ਅਰਨਿੰਗ ਸੋਰਸਿਸ- ਆਪਣੇ ਇਨਕਰੀਜ਼ ਕਰ ਸਕਦੇ ਆ। ਨਾਲ ਇੱਕ ਕੰਮ ਦੇ ਨਾਲ ਹੋਰ ਵੀ ਕਈ ਕੰਮ ਨਿਪ
ਜਾਂ ਨਈ ਤੇ ਮੇਡ ਲਗਾਣੀ ਪੈਂਦੀ ਏ। ਏਦਾ ਹੁੰਦਾ ਕਿ ਲੈ ਚ ਸਾਹਮਣੇ ਬੈਠਾ ਹੋਇਆ ਨਾ ਲੈਪਟੋਪ ਤੇ ਆਪਣਾ ਘਰ ਕੰਮ ਚੱਲ ਰਿਆ।
ਹੂੰਅ। ਬਿਲਕੁਲ। ਏ ਚੀਜ਼ ਦਾ ਫੈਦਾ ਹੋ ਜਾਂਦਾ ਐ। ਤੇ ਪਰ ਜੇੜਾ ਆਪਾਂ- ਆਪਾਂ ਬਾਹਰ ਜਾਂਨੇ ਆਂ। ਆਪਾਂ ਲੋਕਾਂ ਨਾਲ ਮਿਲਦੇ ਆ। ਆਪਾਂ ਮਤਲਬ ਕਿ ਓ ਹੁੰਦਾ ਨਾ ਕਿ ਘਰ ਬੈਠ ਕੇ ਵੀ ਬੰਦੇ ਦਾ ਦਿਮਾਗ ਪੂਰਾ ਬਲੋਕ ਹੋ ਜਾਂਦਾ ਐ। ਬਾਹਰ ਨਿਕਲਣਾ ਬਹੁ ਜ਼ਰੂਰੀ ਐ।
ਹਾਂਜੀ ਦੇਖੋ ਤੁਸੀਂ ਘਰ ਬੈਠੇ ਓ ਜਿਸ ਤਰ੍ਹਾਂ। ਘਰ ਬੈਠਣਾ ਤੁਆਡੀ ਸੋਚ ਇੱਕ ਸੀਮਿਤ ਕਿ ਐ ਮਲਬ ਕਿ ਐ ਚਾਰਦੁਆਰੀ ਦੇ ਵਿੱਚ ਜਾਂ ਐ ਘਰ ਦੇ ਵਿੱਚ ਈ ਏ। ਦੇਖੋ ਜਿਸ ਤਰ੍ਹਾਂ ਤੁਸੀਂ ਓ ਤੁਸੀਂ ਲੇਡੀਜ਼ ਓ ਠੀਕ ਐ ਤੇ ਤੁਸੀਂ ਹੋਮ ਵਰਕ ਹੋਗੇਏ ਤੇ ਤੁਸੀਂ ਕਿਸੇ ਨਾਲ ਡਿਸਕਜ ਆਪਣੇ ਹਸਬੈਂਡ ਨਾਲ ਜਾਂ ਤੁਆਡਾ ਬੇਟਾ ਅਗਰ ਵੱਡਾ ਐ ਤਾਂ ਓਦੇ ਨਾਲ ਡਿਸਕਸ ਕਰੋਗੇ। ਲੇਕਿਨ ਜਦੋਂ ਤੁਸੀਂ ਅਗਰ ਕੰਪਨੀ 'ਚ ਓ ਠੀਕ ਐ ਤੇ ਤੁਸੀਂ ਕੀਦੇ ਨਾਲ ਡਿਸਕਸ ਕਰੋਗੇ। ਜੋ ਤੁਆਡੇ-ਤੁਆਡੇ ਵਰਗਾ ਹੀ ਕੰਮ ਕਰ ਰਿਆ। ਓਥੇ ਇੱਕ ਦਿਮਾਗ ਨਈ ਓਥੇ ਦੋ ਦਿਮਾਗ ਹੋ ਗਏ।
ਹਾਂ।
ਕਰ ਤਿੰਨ, ਚਾਰ, ਪੰਜ ਜਿੰਨੇ ਨੇ, ਓ ਦਿਮਾਗ ਹੇ ਗਯਾ। ਜ ਤੁਸੀਂ ਕਿਸੇ ਕੋਈ ਜੇਸਾ ਤੁਆਡਾ ਹੈਕ ਹੋ ਗਿਆ ਜਾਂ ਹੈਂਗ ਹੋ ਗਿਆ ਜਾਂ ਕੋਈ ਕੰਮ ਰੁਕ ਗਿਆ। ਤੁਸੀ ਓ ਡਿਸਕਸ ਕਰਕੇ ਓ ਪੋ ਪ੍ਰੋਬਲਮ ਸੋਲਊਸ਼ਨ ਕਡ ਰਏ ਓ। ਲੇਕਿਨ ਅਗਰ ਤੁਸੀਂ ਘਰ ਬੈਠੇ ਓ ਫੇਰ-
ਨਈ ਏਦਾਂ ਦੀ ਕੋਈ ਪ੍ਰੋਬਲਮ ਨਈ ਹੁੰਦੀ। । ਟੀਮ ਹੁੰਦੀ ਐ। ਮੈਂ ਵਰਕ ਫਰੋਮ ਹੋਮ ਕਰ ਰਈ ਆਂ। ਪੂਰੀ ਟੀਮ ਐ ਪੂਰਾ ਓਫਿਸ ਐ ਨਾਲ। ਫਰੈਂਡ ਸਰਕਲ ਐ ਪੂਰਾ। ਸਗੋਂ ਸਾਡੀ ਜੇੜੀ ਲਿਮੀਟੇਸ਼ਨਸ ਨੇ ਮਾਂਇਡ ਦਿਆਂ ਸਾਡੀ ਸੋਚ ਐ ਓ ਬੋਹਤ ਇਨਹੈਂਸ ਹੋ ਜਾਂਦੀ ਐ। ਪਰ ਦੂਸਰੇ ਸਟੇਟਸ ਦੂਸਰੇ- ਕਲਚਰ ਦੂਸਰੇ ਲੋਕਾਂ ਨਾਲ ਜੁੜ ਸਕਦੇ ਆਂ। ਉਨਾਂ ਦੀ ਮਤਲਬ ਕੀ ਸਾਡੀ ਇੱਕ ਆਪਾਂ ਜੇੜੇ ਆਪਾਂ- ਬਾਰ ਲੈ ਕੇ। ਬਾਰ ਜਦੋਂ ਕੰਮ ਕਰਦੇ ਆਂ। ਲੈਗ ਪੂਲਿੰਗ ਹੁੰਦੀ ਐ ਜਾਂ ਫੇਰ ਤੁਸੀਂ ਬਹੁਤ ਸਾਰੀਆਂ ਪ੍ਰੋਬਲਮਸ ਆਂਦੀਆਂ ਨੇ ਕਿਤੇ ਨਾ ਕਿਤੇ ਐ ਤ ਵਰਕ ਫਰੋਮ ਹੋਮ ਵਿੱਚ ਸਾਡੀਆਂ ਸਾਡੀਆਂ ਕਲੇਅਰ ਰੇਂਦੀਆਂ। ਤੁਸੀਂ ਇੱਕਦਮ ਰਿਲੈਕਸਡ ਹੋ ਕੇ ਆਪਣਾ ਕੰਮ ਕਰ ਸਕਦੇ ਓ। ਓਵ ਬਸ ਠੀਕ। ਟੀਮ ਹੁੰਦੀ ਐ। ਤੁਸੀਂ ਓ ਕੰਮ ਕਰਨਾ ਆ ਤਾਡੀ ਪਰ ਟੀਮ ਅਗਰ ਤਾਨੂੰ ਕੋਈ- ਪ੍ਰੋਬਲਮ ਆ ਰਹੀ ਹੈ ਓਪਨ ਟੈਕਨੋਲੋਜੀ ਹੈ ਤੁਹਾਡੇ ਕੋਲ ਸਾਰੀਆਂ ਸਾਰਾ ਸਹੂਲਤਾਂ ਨੇ ਤੁਸੀਂ ਆਪਣਾ ਆਰਾਮ ਨਾਲ ਈਵਨ ਕਿ ਤੁਸੀਂ ਆਪਣਾ ਬਾਹਰ-ਅੰਦਰ ਦਾ ਕੰਮ ਵੀ ਨਿਪਟਾ ਸਕਦੇ ਹੋ ਨਾ-ਨਾ ਤੇ ਨਾਲ-ਨਾਲ ਤੁਂ ਪੂਰੇ ਕੋਰਡੀਨੇਸ਼ਨ ਕਰਕੇ ਟੀਮ ਨੁਂ ਆਪਣੀ ਸਾਰੀ ਪ੍ਰੋਬਲਮ ਦਾ ਹੱਲ ਕਸ ਸਕਦੇ ਹੋ। ਇਟਸ ਲਾਈਕ ਕਿ ਜਿਸ ਤਰਾਂ ਆਪਾਂ ਔਫਿਸ ਵਿੱਚ ਬਹਿ ਕੇ ਕੰਮ ਕਰ ਰਹੇ ਹ ਬੈਟਰ ਦੇਨ ਕਿ ਆਪਾਂ ਘਰ ਬੈਠ ਆਪੇ ਪੂਰੀ ਟੀਮ ਉੱਥੇ ਨਾਲ ਹੈ ਔਨਲਾਈਨ ਪ੍ਰੈਜੈਂਟ ਹੈ ਉਹਨਾ ਨਾਲ ਬੈਠ ਤੇ ਕੰਮ ਕਰ ਰਹੇ ਹਾਂ। ਆਪਾਂ ਅਨਲਾਈਨ ਆਪਣੀ ਅਗਰ ਕੋਈ ਪ੍ਰੋਬਲਮ ਹੈ ਆਪਣੀ ਸਕਰੀਨ ਸ਼ੇਅਰ ਕਰ ਸਕਦੇ ਹਾਂ। ਬਹੁਤ ਸਾਰੇ ਸੋਫਟਵੇਅਰਸ ਨੇ, ਆਪਾਂ। ਉਹ ਸਾਡੀ ਸਕਰੀਨ ਤੇ ਆ ਏ ਸਾਡੀ ਪ੍ਰੋਬਲਮ ਸੋਲਵ ਕਰਕੇ ਦੇ ਰਹਿੰਦੇ ਆ ਉਹਨਾਂ ਨੂੰ ਆਉਣ ਦੀ ਜ਼ਰੂਰਤ ਨਹੀਂ ਹੈ ਕਿਤੇ
ਹੁਂ। ਠੀਕ ਹੈ।
ਸੋ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਉਹਦੇ ਵਿੱਚ ਬਹੁਤ ਇਕ ਹੈਲਪ ਹੋ ਜਾਂਦੀ ਹੈ ਇੱਕ ਨਾਲ ਲਾਈਕ ਦੂਸਰੇ ਸਟੇਟਸ ਦੇ ਲੋਕਾਂ ਨਾਲ ਇੱਕ ਜੁੜਨ ਦੀ ਇੱਕ ਕਨੈਕਸ਼ਨ ਜਿਹੜੇ ਹੁੰਦੇ ਆ ਨਾ ਉਹ ਇੱਕ ਇੱਕ ਹਾਏ ਫਾੲਵ ਨਾਲ ਲ ਇੱਕ ਹੁੰਦਾ ਨਾ ਕਿ ਬਹੁਤ ਇੰਟਲੀਜੈਂਟ ਲੋਕਾਂ ਨਾਲ ਤੁਹਾਡੇ ਕਨੈਕਸ਼ਨ ਬਿਲਡ ਹੁੰਦੇ ਆ ਇੱਥੇ ਆਪਾਂ ਜਦੋਂ ਆਫਿਸ ਵਿੱਚ ਜਾਂਦੇ ਹਾਂ ਸਿਰਫ ਆਪਾਂ ਆਪਣਾ ਕੰਮ ਕਰ ਰਿਹਾ ਮੈਂ ਟੈਸਟ ਬਾਰੇ ਕਰ ਰਿਹਾ ਉੱਥੇ ਕੀ ਹੈ ਕਿ ਆਪਣੇ ਹੀ ਵਰਗੇ ਅਹ ਇਨਸ ਜਿਹਨਾਂ ਦੀ ਸੋਚ ਵੀ ਉਓਨੀ ਕੀ ਆ ਉੱਥੋਂ ਤੱਕ ਆ ਕੋਈ ਉਹ ਹੁੰਦਾ ਨਾ ਕਿ ਇੱਕ ਬੜਾ ਹੀ ਹੁੰਦਾ ਨਾ ਵੀ ਇੱਕ ਦੂਸਰੇ ਨੂੰ ਸਪੋਰਟ ਕਰਨ ਵਾਲੇ ਹ ਫਿਰ ਇੱਕ ਦੂਸਰੇ ਨੂੰ ਸਮਝਣ ਵਾਲੇ ਆ ਫਿਰ ਇੱਕ ਚੰਗੀ ਸੋਚ ਉੱਚੀ ਸੋਚ ਰੱਖਣ ਵਾਲੇ ਲੋਕ ਤੁਹਾਨੂੰ ਬਹੁਤ ਘੱਟ ਮਿਲਣਗੇ ਇਥੇ ਘਰ ਬੈਠੇ ਹਾਂ ਰਿਲੈਕਸਡ ਹਾਂ ਆਪਾਂ ਜਿਹਦੇ ਨਾਲ ਕਨੈਕਟ ਕਰਨਾ ਚਾਹੀਏ ਕਰਾਂਗੇ ਨਹੀਂ ਤਾਂ ਜਿਹਨੂੰ ਇਗਨੋਰ ਕਰਨਾ ਚਾਹੀਏ ਉਹਨੂੰ ਵੀ ਕਰਾਂਗੇ ਕੌਮਪਿਟਸ਼ਨ ਹਾਰਡ ਹੁੰਦਾ ਹੈ ਬਟ ਸਾਡੀ ਜਿਹੜੀ ਸੋਚ ਦਾ ਦਾਇਰਾ ਬਹੁਤ ਵੱਧ ਜਾਂਦਾ ਆ ਕਿ ਆਪ ਕੀ ਇੱਕ ਆਪਾਂ ਇੱਕ ਟੈਕਨੋਲੋਜੀ ਨੂੰ ਲੈ ਕੇ ਹਾਂ ਕਿਸ ਤਰਾਂ ਆਪਾਂ ਆਪਣੀ ਲਾਈਫ ਨੂੰ ਅੱਗੇ ਲੈ ਕੇ ਚੱਲ ਸਕ ਸਕਦੇ ਆਂ। ਸਾਡੀ ਪੌਸ਼ਟਿਵਿਟੀ ਪੌਸ਼ਟਿਕ ਸੌਚ ਇਨਕਰੀਜ਼ ਹੁੰਦੀ ਹੈ।
ਚਲੋ। ਠੀਕ ਹੈ ਜੀ। ਹੈਲੋ।
ਹਾਂਜੀ, ਹਾਂਜੀ, ਹਾਂਜੀ। ਸਤਿ ਸ਼੍ਰੀ ਅਕਾਲ ਜੀ। ਓਕੇ। ਥੈਂਕ ਯੂ।
ਵੈਲਕਮ ਜੀ ਵੈਲਕਮ।
ਹਮ